ਸਤ ਸ੍ਰੀ ਅਕਾਲ ਕੀ ਹਾਲ ਨੇ ਤੁਹਾਡੇ? ਹਾਂਜੀ ਹੈਲੋ ਹੈਲੋ।
ਹੈਲੋ।
ਹੈਲੋ।
ਸਤ ਸ਼੍ਰੀ ਅਕਾਲ ਜੀ।
ਸਤ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ ਤੁਹਾਡੇ?
ਬਸ ਵਧੀਆ ਜੀ ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਹੋਰ ਬਸ ਮੈਂ ਵੀ ਵਧੀਆ ਹੈਗਾ ਹੋਰ ਤੁਹਾਡੇ ਉੱਥੇ ਮੌਸਮ ਕਿਉਂਦਾ ਚੱਲ ਰਿਹਾ ਅੱਜ।
ਮੌਸਮ ਚੱਲ ਤਾਂ ਬੱਦਲ ਹੀ ਬਣੇ ਦੇ ਨੇ ਮਗਰ ਗਰਮੀ ਬਹੁਤ ਤੇ ਅੱਜ ਬਾਰਿਸ਼ ਨੀ ਆ ਨਾ ਹੁਨ ਬਰਸਾਤ ਨੀ ਆਈ ਹਲੇ।
ਹਾਂਜੀ ਹੁਣੇ ਮੈਂ ਵੀ ਬਸ ਆਪਣੀ ਕੰਪਨੀ ਚੋਂ ਚਲਿਆ ਨਿਕਲਿਆ ਸੀ। ਤਾਂ ਪਹਿਲੇ ਤਾਂ ਕਾਫ਼ੀ ਗਰਮੀ ਸੀ। ਮਤਲਬ ਉਹ ਕਹਿੰਦੇ ਘੁੰਮਾ- ਘੁੰਮਾ ਪਿਆਦਾ ਸੀ।
ਹਾਂਜੀ।
ਬਦਲ ਆਇਆ ਸੀ। ਧੁੱਪ ਤਾਂ ਨਹੀਂ ਸੀ। ਪਰ ਹੁਣ ਥੋੜ੍ਹੀ ਦੇਰ ਬਾਅਦ ਹੀ ਕਾਫੀ ਤੇਜ਼ ਮੀਂਹ ਆਇਆ ਸਾਡੇ ਇੱਥੇ।
ਅੱਛਾ।
ਠੰਡਾ ਮੌਸਮ ਹੋ ਗਿਆ ਸੀ। ਹਾਂਜੀ। ਹੋਰ, ਅੱਜ ਤੁਸੀਂ ਕੀ ਖਾਧਾ ਫੇਰ ਲੰਚ ' ਜਾਂ ਬ੍ਰੈਕਫਾਸਟ '?
ਮੈਂ ਹੁਣੀ ਰੋਟੀ ਖਾ ਕੇ ਉਟੀ ਮੈਂ ਨਾਸ਼ਤਾ ਨੀ ਅੱਜ ਕੀਤਾ ਸੀ ਚੱਲ ਘਰੀ ਹੁਨ ਖਾਵਾਂਗੀ। ਬਸ ਹੁਣ ਦਾਲ ਬਣਾਈ ਸੀ ਉਹਨਾਂ ਰੋਟੀ ਖਾ ਕੇ ਹਟੀਆ। ਮਾਂ ਬਣਾਏ ਸੀ ਮਾਂ।
ਅੱਛਾ। ਫਿਰ ਤੁਸੀਂ ਇਹਨਾਂ ਨੂੰ ਇਹਨੂੰ ਕਿਵੇਂ ਬਣਾਉਂਦੇ ਹੋ ਮਤਲਬ। ਹੈਲੋ। ਹੈਲੋ।
ਸੁਣਾਓ ਜੀ ਕੀ ਹਾਲ ਹੈ।
ਹੈਲੋ, ਹੈਲੋ,
ਹੈਲੋ, ਹਾਂਜੀ।
ਹੈਲੋ, ਹੈਲੋ,
ਹੈਲੋ,
ਹੈਲੋ, ਤੁਹਾਡੀ ਆਵਾਜ਼ ਨਹੀ ਆ ਰਹੀ ਆ ਪਤਾ ਨੀ ਖੜ ਖੜਕ ਹੋ ਰਾ ਹੈਲੋ, ਹਾਂਜੀ ਤੁਸੀਂ ਕੀ ਕੀਤਾ ਸੀ ਹੁਨੀ।
ਕੁਛ ਨੀ ਏਅਰਫੋਨ ਲਗਾ ਕੇ ਗੱਲ ਕਰਨ ਲੱਗੇ ਸੀ। ਉਹ ਏਅਰਫੋਨ ਚੱਲੇ ਹੀ ਨੀ ਪਤਾ ਨੀ ਕਿਉਂ।
ਅੱਛਾ ਜੀ, ਫਿਰ ਇਹ, ਇਹਦੇ ਨਾਲ ਸ਼ਾਇਦ ੳ ਉਹ ਖਰਾਬ ਹੋ ਜਾਂਦਾ ਥੋੜ੍ਹਾ ਸ਼ਾਇਦ।
ਹਾਂਜੀ, ਹਾਂਜੀ ਫਿਰ ਮੈਂ ਰਾਹੂ ਉਤਾਰ ਹੀ ਦਿੱਤੇ ਨੇ ਹੁਣ।
ਹਾਂਜੀ, ਪਰ ਕਾਫੀ ਟਾਈਮ ਲਗਾ ਦਿੱਤਾ ਤੁਸੀਂ ਫਿ ਹੋਰ ਦੱਸੋ। ਤੁਸੀਂ ਫਿਰ, ਹਾਂਜੀ, ਤੁਸੀਂ ਮੈਂ ਪੁੱਛ ਰਿਆ ਸੀ। ਤੁਸੀਂ ਕਿਵੇਂ, ਤੁਸੀਂ ਕਿਵੇਂ ਬਣਾਉਂਦੇ ਹੋ। ਦਾਲ ਜ਼ਿਆਦਾਤਰ ਐਵੇਂ ਐ ਵਾਲੀ ਮਾਂਹ ਵਾਲੀ।
ਇਹ ਬਸ ਪਹਿਲਾਂ ਪਾਣੀ ਚ' ਭਿਗੋ ਦੋ ਸਵੇਰੇ।
ਹੁੰ
ਫਿਰ ਬਾਅਦ ਚੋਂ ਅਦਰਕ, ਲੱਸਣ, ਥੋੜਾ ਤੇਲ ਪਾ ਦੋ ਹਿੰਗ ਪਾ ਦੋ। ਨਮਕ ਪਾ ਕੇ ਧਰ ਦੋ ਦਾਲ ਨੂੰ। ਚਾਰ ਕੁ ਸੀਟੀਆਂ ਵੱਜਣ ਫਿਰ ਉਤਾਰ ਲੋੋ। ਫਿਰ ਘੋਲ ਕੇ ਤੜਕਾ ਲਗਾ ਲੋ। ਫਿਰ ਇੱਕ ਸੀਟੀ ਹੋਰ ਦਵਾ ਦੋ ਬਸ
ਅੱਜ ਮੇਰੀ ਮੰਮੀ ਨੇ ਵੀ ਲੰਚ ਬਣਾਇਆ ਲੰਚ ਚ' ਦਾਲ ਬਣਾਈ ਸੀ ਮੇਰੇ ਵਾਸਤੇ। ਹਾਂਜੀ, ਤਾਂ ਹੁਣੀ ਬਸ ਆਪਣੇ ਦੋਸਤ ਨਾਲ ਖਾ ਰਿਹਾ ਸੀ ਮੈਂ। ਤਾਂ ਦੋਸਤ ਨੇ ਫਿਰ ਦੋਸਤ ਤੋਂ ਹੀ ਲੰਚ ਲਿਆਇਆ ਸੀ। ਫਿਰ ਉਹਨੇ ਫਿਰ ਓਡਰ ਕਰ ਲਿਆ ਕੁਛ ਕੜੀ-ਚੋਲ ਬਾਹਰੋਂ।
ਹੁੰ
ਫੇਰ ਕਹਿੰਦਾ ਕਿ ਅੱਜ ਮੇਰੀ ਮੰਮੀ ਮੁਝੇ ਬੋਲੇਗੀ ਮੈਂ ਕਿਆ ਐਵੇ ਕਿਉ? ਕਿਹਦਾ ਲੰਚ ਲਾਯਾ। ਤਾਂਹ ਫਿਰ ਵੀ ਮੈਂ ਬਾਹਰ ਸੇ ਖਾ ਲਿਆ। ਯੇਹ ਮੈਂ ਪੁੱਛਿਆ, ਐਮੇ ਕਿਉ ਐਮ ਹਾਂਜੀ।
ਬੱਚੇ ਨੂੰ ਬਣਾ ਕੇ ਭੇਜੀਏ ਚੀਜ਼ ਤੇ ਘਰ ਖਾਓ।
ਫਿਰ ਕਹਿੰਦਾ। ਉਹ ਕਹਿੰਦਾ ਕਿ ਘਰ ਦਾ ਖਾਣਾ ਖਾਇਆ ਹੀ ਨਹੀਂ ਜਾਂਦਾ। ਉਹ ਕਾਫੀ ਟਾਈਮ ਤੋਂ ਬਾਹਰ ਹਾਂਜੀ, ਉਹ ਕਾਫੀ ਟਾਈਮ ਤੋਂ ਬਾਹਰ ਰਹਿ ਰਾ ਨਾ ਬਾਹਰ ਦਾ ਹੀ ਉਹਨੂੰ ਆਦਤ ਪੈ ਗਈ। ਫਿਰ ਸ਼ਾਇਦ
ਅੱਛਾ।
ਉਹ ਲੰਚ ਲਿਆਂਂਦਾ ਉਹਨੇ ਪਰ ਉਹ ਨਹੀ ਖਾਧਾ। ਉ ਦੁਸ ਕੜੀ-ਚੋਲ ਖਾਣ ਲੱਗ ਗਿਆ। ਹੋਰ ਦੱਸੋ ਤੁਸੀ ਫੇਰ, ਤੁਸੀ ਆਪਨੇ ਬੱਚੇਆਂ ਆਸਤੇ ਤੇ ਯਾ ਆਪਣੇ ਘਾੱਰ ਕੀ, ਕੀ ਬਨਾਂਨਦੇ ਰੈਂਦੇ ਓ, ਜੈਦਾਤਰ ਲੰਚ ਯਾਂ ਐਵੇਂ ਚੀਜ਼ਾਂ ਚ
ਬਾਸ ਕੁਛ ਕਦੀ ਕੋਈ ਚੀਜ਼ ਬਨਾ ਲੀ ਕਦੀ ਸਬਜ਼ੀ ਬਨਾ ਲੀ ਪਿੰਡੀ, ਸਬਜ਼ੀ ਆਲੂ, ਗੋਭੀ, ਸਬ ਕੁਛ
ਹੋ ਤੋਆਡੇ ਉੱਥੇ ਬ ਬਾਂਦਰ ਹੈਗੇ ਨੇ
ਬਾਂਦਰ ਬੋਤ ਜੈਦਾ, ਏਨਾ ਨੁਕਸਾਨ ਕਰਦੇ ਮੇਰੇ ਘਾੱਰ ਦਾ ਜੈਦਾ ਨੁਕਸਾਨ ਕਰਦੇ ਨੇ, ਮੇਰੀ ਕਾਲ ਬੈੱਡਸ਼ੀਟ ਫਾੜ ਤੀ ਓਨਾਂ ਨੇ ਕੋ ਕੋਠੇ ਪਈ ਸੀ ਗਦੇ ਤੇ ਲਪੇਟੀ ਸਾਰੀ ਬੈੱਡਸ਼ੀਟ ਓਨੇ ਲੀਰੋ ਲੀਰ ਕਰ ਤੇ ਸਾਰਾ ਸਾਡੇ ਇਨਵੇਟਰ ਦਾ ਵੀ ਸਾਰੇ ਉੱਪਰਲੇ ਪਾਣੀ ਵਾਲੇ ਬਟਨ ਨੀ ਹੁੰਦੇ ਇਨਵੇਟਰ ਦੇ ਓ ਵੀ ਖਾਗੇ ਸਾਰੇ, ਤੋੜ ਤੁੜ ਕੇ ਪਾਸੇ ਕੀਤੇ ਨੇ ਹੂੰ, ਉਸ ਦਿਨ ਮੈਨੂੰ ਪੈਨ ਲੱਗਾ ਸੀ ਮੈਂ ਨਾ ਹੁਨ ਬਾਰ ਗਈ ਤੇ ਮੈਨੂੰ ਪਤਾ ਨੀ ਸੀ ਬਾਂਦਰ ਬੈਠਾ, ਤੇ ਬਾਰ ਏਕਦਮ ਦਰਵਾਜੇ ਚੋ ਨਿਕਲੀ ਤੇ ਬੰਦਰ ਐ ਪਏ ਆ ਮੈਨੂੰ ਏਨੀ ਮੁਸ਼ਕਿਲ ਨਾਲ ਮੈ ਅੰਦਰ ਆਗੀ, ਹੁਨ ਤਾਂ ਮੈਂ ਡਰਦੀ ਆ ਹੁਨ ਤਾਂ ਮੈਂ ਜਾਂਦੀ ਨੀ ਬਾਰ ਸਵੇਰੇ ਸਵੇਰੇ, ਸਵੇਰੇ ਸਵੇਰੇ ਜੈਦਾ ਹੁੰਦੇ ਬਾਂਦਰ
ਤੋਆਨ ਕੀ ਲੱਗਦਾ ਅੱਜ-ਕੱਲ ਏਨਾ ਗੁੱਸਾ ਕਯੋਂ ਕਾੱਰ ਰੇਓ, ਯਾ ਏਨਾਂ ਨੂੰ ਕੀ ਮਤਲਬ ਏਨਾਂ ਦਾ ਇਲਾਜ ਕਰੀਏ ਮਤਲਬ ਐਵੇਂ ਕਯੋਂ ਕਾੱਰ
ਏਨਾਂ ਨੂੰ ਖਾਨ ਨੂੰ ਦੋ ਨਾ ਤਾਂ ਜਾਦਾ ਓ ਕਰਦੇ ਨੇ ਕਿ ਹੋਰ ਸਾਨੂੰ ਦੇਓ ਖਾਨ ਨੂੰ, ਨਈ ਤਾਂ ਕੁਛ ਬੰਨ, ਤਾੰਗ ਵੀ ਕਰਦੇ ਨੇ ਕਈ ਲੋਕੀ ਹੁਨ ਡੰਡੇ, ਡੁੰਡੇ ਮਾਰਦੇ ਨੇ। ਗੋਲੀਆਂ ਚਲਾ ਦੇਂਨੇ, ਪਟਾੱਕੇ ਚਲਾਂਦੇ ਨੇ ਓ ਡੱਰ ਜਾਂਦੇ ਨੇ ਨਾ, ਫੇਰ ਓ ਨੁਕ ਨੁਕਸਾਨ ਜਾਦਾ ਕਰਦੇ ਨੇ, ਛੋਟੇ ਬੱਚੇ ਹੁੰਦੇ ਨਾ ਜੇੜੇ ਓ ਨੁਕਸਾਨ ਜਾਦਾ ਕਰਦੇ ਨੇ।
ਅੱਛਾ, ਹੋਰ ਤੁਸੀ ਪਾਟ ਰੱਖੇ ਨੇ ਕੋਈ
ਨਈ ਮੈਂ ਪੈਟ ਰੱਖ ਪੈਲੇ ਰੱਖੇਆ ਸੀ।
ਅੱਛਾ ਜੀ।
ਹੂੰ, ਹੁਨ ਨੀ
ਅਸੀ ਵੀ ਪੈਟ ਰੱਖੇਆ ਸੀ ਪੈਲੇ, ਪੈਲੇ ਅਸੀ ਜਰਮਨ ਸ਼ਾਫਡ ਰੱਖੇਆ ਸੀ। ਫੇਰ ਅਸੀ ਏਕ ਪਤਾ ਨੀ ਕੋਈ ਮਿਕਸ ਸੀ। ਫੇਰ ਅਸੀ ਓਦੇ ਤੋ ਪੈਲੇ ਲੈਬਰਾ ਰੱਖੇਆ ਸੀ, ਹਾਂਜੀ। ਤਾਂ ਅੱਜ-ਕੱਲ ਤੇ ਸਾਡੇ ਘਾੱਰ ਦੇ ਬਾਰ ਈ ਬੜੇ ਸਾਰੇ ਆ ਜਾਂਦੇ ਨੇ, ਓਨਾਂ ਨੂੰ ਈ ਖਵਾਨ ਲੱਗ ਜਾਂਨੇ ਆਂ ਅਸੀ
ਹਾਂਜੀ, ਹਾਂਜੀ। ਓ ਤਾ ਆ ਜਾਂਦੇ ਕਿਸੇ, ਕਿਸੇ ਘਰਾਂ ਦੇ ਬਾਰ ਆ ਜਾਂਦੇ ਨੇ ਹਾਂ, ਜੋ ਇੱਕ ਵਾਰੀ ਚੀਜ਼ ਦਏ ਨਾ ਕੋਈ ਜਣਾ ਫੇਰ ਓਨਾਂ ਦੇ ਘਾੱਰ ਦੇ ਬੂਏ ਅੱਗੇ ਜ਼ਰੂਰ ਆਨਗੇ, ਸਵੇਰੇ ਆਨਗੇ, ਸ਼ਾਮੀ ਆਨਗੇ, ਦੁਪੈਰੇ ਆ ਜਾਨਗੇ।
ਹਾਂਜੀ, ਹਾਂਜੀ।
ਦੇਣਾ ਵਦੀਆ ਹੁੰਦਾ ਕੁੱਤਿਆਂ ਨੂੰ ਤੇ ਖਵਾਣਾਂ ਵਦੀਆ ਹੁੰਦਾ।
ਫਿਰ ਤੁਸੀ ਓਨਾਂ ਨੂੰ ਕੀ ਦਿੰਦੇ ਓ ਜੈਦਾਤਰ ਜੀ ਅਸ ਮੈਂ ਤਾਂ ਕਨਫਯੁਜ ਹੋ ਜਾਂਨਾ, ਓਨਾ ਨੂੰ ਕੀ ਦਈਏ, ਕੀ ਨਾ ਦੇਈਏ।
ਬੱਸ ਮੈਂ ਕਦੀ ਮੱਠੀ ਦੇ ਦੇਤੀ, ਕਦੀ ਬ੍ਰੈਡ ਬਰੂਡ ਦੇ ਦਿੱਤੇ ਓਨਾਂ ਨੂੰ। ਕੱਦੀ ਦੁੱਧ ਚ ਰੋਟੀ ਪਾ ਕੇ ਦੇਤੀ, ਕੱਦੀ ਚਿਕੱਨ ਬਨਾਏਆ ਤੇ ਓ ਓਦੀਆਂ ਹੱਡੀਆਂ, ਹੁੱਡੀਆਂ ਦੇਤੀਆਂ।
ਅੱਛਾ, ਤੁਸੀ ਫੇਰ ਨੋਨਵੈਜ ਖਾ ਲੈਂਦੇ ਓ ਤੁਸੀ
ਨਈ ਮੈਂ ਨੀ ਖਾਂਦੀ ਮੇਰੇ ਘਾੱਰ ਵਾਲਾ ਖਾ ਲੈਂਦਾ ਮੇਰਾ
ਅੱਛਾ, ਜੀ, ਹੂੰ। ਫੇਰ ਤੁਸੀ, ਘਾੱਰ ਵੀ ਬਨਾਂਦੇ ਹੋਵੋਗੇ ਫੇਰ
ਘਾੱਰ ਨੀ ਤਕਰੀਬਨ ਬਾਜ਼ਾਰੋਂ ਹੀ ਲੇ ਆਂਦੇ ਨੇ, ਕਯੋਂਕਿ ਮੈਂ ਦਿਲ ਨੀ ਕਰਦਾ ਘਾੱਰ ਬਨਾਨ
ਹਾਂਜੀ, ਚੰਗਾ ਨੀ ਲੱਗਦਾ ਕੱਦੇ, ਕੱਦੇ ਮੱਤਲਬ ਮਨ ਵੀ ਓ ਹੋ ਜਾਂਦਾ
ਹਾਂਜੀ, ਹਾਂਜੀ।
ਹੂੰ ਹੋਰ ਤੁਸੀਂ ਸੁਣਾਓ ਅੱਜ ਕੱਲ੍ਹ ਤੁਸੀਂ ਬਸ ਮੈਂ ਆਪਣੀ ਕੰਪਨੀ ਆਇਆ ਸੀ ਹੁਣ ਥੋੜਾ ਲੰਚ ਬ੍ਰੇਕ ਟਾਈਮ ਹੋਇਆ ਤਾ ਮੈਂ ਨਿਕਲਿਆ ਉੱਥੋਂ ਹੋਰ ਤੁਸੀਂ ਦੱਸੋ ਅੱਜ ਕੱਲ੍ਹ ਤੁਸੀਂ ਕੋਈ ਫਿਲਮ ਦੇਖ ਰਹੇ ਹੋ
ਨਹੀਂ ਨਹੀਂ ਕੋਈ ਫਿਲਮ ਨਹੀਂ ਦੇਖੀ ਇੱਕ ਆਹੀ ਉਹਦੀ ਦਲਜੀਤ ਪਚਾਨਵੇਂ ਓ ਦੇਖਨੀ ਵੀਂ ਬਸ ਓ ਬੈਨ ਵੀ ਹੋ ਗੇਆ ਦੋ ਆਈ ਏ ਨਾਲ ਈ ਬੰਦ ਹੋ ਗਈ
ਨਹੀਂ ਜੀ ਹਾਂ ਉਹ ਕਹਿ ਰਹੇ ਨੇ ਕਿ ਉਹ ਨਾ ਹ ਹਾਂਜੀ ਕਹਿ ਰਹੇ ਸੀ ਕਿ ਉਹ ਨਾ ਫਿਲਮ ਸਰਪ੍ਰਾਈਜ਼ ਐਵੇਂ ਰਿਲੀਜ਼ ਕਰਤੀ ਤਾਂ ਕਿ ਕੋਈ ਹੋਰ ਪਹਿਲਾਂ ਹੀ ਬੰਦ ਨਾ ਕਰ ਪਏ ਤਾਂ ਉਹੇ ਥੋੜੇ ਟਾਇਮ ਬਾਅਦ ਬੰਦ ਕਰਤੀ ਤਾਂ ਵੈਸੇ ਐਂ ਹੁਣ ਫਿਲਮ ਹੈ ਕਾਫੀ ਜਗ੍ਹਾ ਫੇਸਬੁੱਕ 'ਤੇ ਪਈ ਦੀ ਹੈ
ਹਾਂ ਉਹ ਦੇਖਣਾ ਚਾਹੀਦਾ ਜਿਹੜੇ ਦੇਖ ਸਕਦੇ ਨੇ ਜਿਹਨਾਂ ਨੂੰ ਬੱਸ ਦੇਖਣੀ ਹੈ ਮੈਂ ਆਪ ਦੇਖਣੀ ਮੈਂ ਕਹਿ ਰਹੀ ਹਾਂ ਅੱਛਾ ਅੱਛਾ ਅੱਛਾ
ਮੈਂ ਵੀ ਅੱਜ ਆਪਣੇ ਦੋਸਤਾਂ ਸ਼ਾਇਦ ਦੇਖਾਂ ਜਾ ਕੇ ਉਹਦੀ ਦੁਕਾਨ 'ਤੇ ਜਾਂ ਕੱਲ੍ਹ ਪਰਸੋਂ ਦੇਖਾਂਗੇ ਹੋਰ ਤੁਹਾਨੂੰ ਫਿਰ ਕੀ ਲੱਗਦਾ ਇਹਨਾਂ ਨੂੰ ਬੈਨ ਕਿਉਂ ਕੀਤਾ ਗਿਆ ਹੈ ਫਿਲਮ ਨੂੰ ਮੱਤਲਬ ਕੀ ਕਾਰਨ ਹੋਣਗੇ ਬੈਨ ਕਰਨ ਦੇ
ਬੈਨ ਕਰਨ ਦੇ ਕਾਰਨ ਬਹੁੱਤ ਹੋਣਗੇ ਮਗੱਰ ਮੈਂ ਦੇਖੀ ਨਾ ਦੇਖ ਦੇਖੋਂ ਤਾਂ ਪਤਾ ਚੱਲਦਾ ਵੇ ਇਹ ਸੱਚਾਈ ਦੱਸੀ ਇਹਦੇ ਵਿੱਚ ਚ ਨਾ ਸੱਚਾਈ ਹੈ ਹਾਂ। ਬਾਕੀ ਮੈਂ ਐਡ ਪੜ੍ਹ ਰਹੀ ਸੀ ਫੇਸਬੁੱਕ ਤੇ ਮਾੜੇ ਮੋਟੇ ਕਹਿੰਦੇ ਆ ਜਲਦੀ ਬੈਨ ਇਹਨਾਂ ਨੇ ਕੱਟ ਇਹ ਚ ਸੱਚਾਈ ਦਿਖਾਉਂਦੇ ਪਏ ਨਾ ਫੇਿਰ ਦੁਨੀਆਂ ਉਹ
ਹਾਂਜੀ-ਹਾਂਜੀ ਹਹ ਤਾਂ ਹੈ ਹੀ ਹੈ ਦਿਲਜੀਤ ਦੀ ਇੱਕ ਹੋਰ ਫਿਲਮ ਆਈ ਸੀ। ਥੋੜ੍ਹੀ ਦੇਰ ਪਹਿਲੇ ਹੈ ਨਾ ਉਹ
ਹਾਂ ਹਾਂਜੀ-ਹਾਂਜੀ
ਕੀ-ਕੀ ਨਾਮ ਸੀ ਉਹਦਾ ਸਾਨੂੰ ਪਿਆਰ ਐਵੇਂ ਕੋਈ ਨਾਮ ਸੀ ਸ਼ਾਇਦ ਤਾਂ ਉਹ ਵੀ ਕਾਫ਼ੀ ਵਧੀਆ ਫਿਲਮ ਹੈਗੀ ਉਹ ਵੀ ਪਾਕਿਸਤਾਨ ਇੰ
ਨਹੀਂ ਅਸੀਂ ਮੈਂ ਦੇਖੀ ਨੀ ਉਹ ਵੀ ਨੀ ਦੇਖੀ
ਹਮ।
ਕਿਉਂਕਿ ਅਸੀਂ ਫਿਲਮਾਂ ਦੇਖਣ ਟਾਈਮ ਹੀ ਨੀ ਮਿਲਦਾ ਨਾਂ ਜਾਂਦੇ ਅਸੀਂ ਥੀਏਟਰ ਚ ਜਾਂਦੇ ਦੇਖਣ ਨੂੰ ਬੜੀ ਪਹਿਲੇ ਫਿਲਮ ਦੇਖੀ ਸੀ ਇੱਕ ਥੀਟਰ 'ਚ ਬਸ ਹਾਂ ਅੱਜ ਕੱਲ੍ਹ ਫੋਨ ਤੇ ਨੈਟਫਲਿਕਸ ਤੇ ਆ ਜਾਂਦੀਆਂ ਨੇ ਫਿਲਮਾਂ ਹੋਣ ਜਾਂਦਾ ਥੀਏਟਰ ਦੇਖਣ ਫੋਨ ਤੇ ਹੀ ਦੇਖਲਓ ਆਪਣਾ ਮਗਰ ਨਹੀਂ ਜੋ ਵੱਡੀ ਸਕਰੀਨ ਤੇ ਦੇਖਣ ਦਾ ਮਜ਼ਾ ਨਾ ਫਿਲਮ ਉਹ ਮਜ਼ਾ ਹੋ ਰਹੀ ਹੈ। ਹਾਂਜੀ ਹਾਂਜੀ-ਹਾਂਜੀ।
ਹਮ ਹੋਰ ਤੁਸੀਂ ਦੱਸੋ ਆਪਣੇ ਬਾਰੇ ਕੁਛ ਤੁਸੀਂ ਅੱਜ-ਅੱਜ ਫਿਰ ਮਤਲਬ ਤੁਸੀਂ ਆਪਣਾ ਟਾਈਮ ਪਾਸ ਕਿਂ ਕਰਦੇ ਹੋ ਘਰ ਬੈਠ ਕੇ ਜਾ
ਬਸ ਘਰ ਦਾ ਕੰਮ ਕਰ ਲਿਆ। ਜੇ ਥੋੜਾ ਜਿ ਫ੍ਰਰੀ ਹੋਈ ਥੋੜਾ ਜਹਾ ਆਰਾਮ ਕਰ ਲਿਆ ਨਹੀਂ ਤਾਂ ਕਿਤੇ ਨਾ ਕਿਤੇ ਤੇ ਚਲੇ ਗਿਆ ਬਾਜ਼ਾਰ ਚਲੇ ਗਿਆ। ਹਾਂ ਉੱਥੇ ਜਾਣਾ ਸੀ ਅਸੀਂ ਜੋਤੀ ਪੈਲਸ ਜਾਣਾ ਵ ਦੇਖੋ ਮੇਰਾ ਬੇਟਾ ਬੇਟਾ ਆਏਗਾ ਸ਼ਾਮੀ ਉਹਦੇ ਨਾਲ ਜਾਵਾਂਗੇ।
ਕੀ ਕੀ ਹੈਗਾ ਉੱਥੇ
ਅਊਂਟ ਲੱਗਿਆ ਨਾ ਸੇਲ ਲੱਗੀ ਉੱਥੇ ਹਾਂਜੀ ਉੱਥੇ ਜਾਵਾਂਗੇ ਸਭ ਕੁਛ ਸਭ ਕੁਛ ਹੈਗਾ ਲਰੇਡੀ ਸਭ
ਅੱਛਾ ਫਿਰ ਉਹ ਪੈਲੇਸ ਹੈ ਜਾਂ ਮੋਲ ਟਾਈਪ ਹੈ ਉਹ
ਜੋਤੀ ਪੈਲੇਸ ਜੋੋਤੀ ਪੈਲੇਸ
ਮਤਲਬ ਉੱਥੇ ਵਿਆਹ ਵੀ ਹੁੰਦੇ ਹੋਣਗੇ ਜ਼ਿਆਦਾ ਤਰ
ਹਾਂਜੀ ਵਿਆਹੁਣ ਹੁਣ ਤਿੰਨਾ ਚਾਰ ਦਿਨ ਦੀ ਨਾ ਸੇਲ ਲੱਗੀ ਅੱਠ ਤਰੀਕ ਤੱਕ
ਅੱਛਾ ਮਾਰਕੀਟ ਵੀ ਲੱਗ ਜਾਂਦਾ ਉੱਥੇ ਫਿਰ
ਹਾਂ-ਹਾਂ ਉੱਥੇ ਮਾਰਕੀਟ ਲੱਗ ਜਾਂਦਾ ਫਰੀ ਹੁੰਦਾ ਨਾ ਨੀਚਲਾ ਹੋਲ ਫਰੀ ਹੁੰਦਾ ਉੱਥੇ ਲੱਗ ਜਾਂਣਗੇ। ਹਾਂਜੀ।
ਫਿਰ ਤੁਸੀਂ ਕੁਛ ਜਿਵੇ ਘਰ ਬੈਠੇ ਤੁਸੀਂ ਕੁਛ ਆਪਣਾ ਖਾਣ ਵਾਸਤੇ ਆਪਣਾ ਅਲੱਗ ਕੋਈ ਚੀਜ਼ ਨਹੀਂ ਹੋ ਹੈ ਜੇ ਤੁਹਾਨੂੰ ਪਸੰਦ ਹੋਏ ਜਾਂ
ਨਹੀਂ-ਨਹੀਂ ਮੈਂ ਕੁਛ ਨਹੀਂ ਬਣਾਉਂਦੀ ਬਸ ਜੋ ਬਣਿਆ ਉਹੀ ਖਾ ਲੈਂਦੇ ਆ। ਕੋਈ ਸਪੈਸ਼ਲ ਚੀਜ਼ ਨਹੀਂੀ ਬਣਾਉਂਦੇ ਅਸੀਂ ਬੜੀ ਜ਼ਿਆਦੇ ਚਾਹ ਪੀ ਲਾਂਗੇ ਹੋਰ ਕੀ
ਅੱਛਾ ਫਿਰ ਤੁਸੀਂ ਕੋਈ ਤੁਹਾਨੂੰ ਕੋਈ ਹੋਬੀ ਨਹੀਂ ਹੈ ਤੁਹਾਡੇ ਮਤਲਬ ਜਿਵੇ ਡਰਾਇੰਗ ਹੋ ਗਈ ਆ ਕੁਛ ਕੁਕਿੰਗ-
ਨਹੀਂ ਮੈਨੂੰ ਸਿਲਾਈ ਦਾ ਸ਼ੌਂਕ ਹੈਗਾ ਵ ਬਸ ਸਿਲਾਈ ਵੀ ਮੇਰੇ ਕੋਲ ਨਾ ਹੁ ਨੀਚੇ ਬੈਠਿਆ ਨੀ ਜਾਂਦਾ ਮੇਰੇ ਕੋਲ ਹੁੰਦੀ ਨੀ ਸਿਲਾਈ।
ਹ
ਪਹਿਲੇ ਕਰ ਲੈਂਦੇ ਹੁੰਦੇ ਸੀਗੀ ਹੁਣ ਹੁਣਦੀ ਹੁਣ ਟੇਪ ਉੱਪ ਲਵਾਂਗੇ ਮਸ਼ੀਨ ਦੇ ਪੈਰ ਫੇਰ ਚ ਕਰਾਂਗੇ ਆਪਣੀ ਸਿਲਾਈ ਸ਼ੁਰੂ
ਹਾਂਜੀ ਹੋਰ ਤੁਸੀਂ ਕੀ ਕੀ ਸੀ ਲੈਂਦੇ ਹੋ ਫਿਰ
ਮੈਂ ਸੂਟ ਵਗੈਰਾ ਸੀ ਲੈਂਦੀ ਹਾਂ ਪਜਾਮੇ ਸੂਟ ਜ਼ਿਆਦਾਤਰ ਸੂਟ ਸੀਨ ਫਰੌਕਾਂ ਹੋ ਗਈਆਂ ਬੱਚਿਆਂ ਦੀਆਂ ਇਸ ਤੋਂ ਇਲਾਵਾ ਕੁਛ ਨ ਸੀਤਾ ਕਦੀ ਆਪਣਾ ਸੂਟ ਵੀ ਸੀ ਲੈਂਦੇ ਹਾਂ। ਮੈਂ ਆਪਣੀ ਨਣਾਨਾ ਦੇ ਵੀ ਸੂਟ ਸੀਂਦੀ ਸੀਗੀ।
ਮੱ ਸ ਜੀ
ਹਾਂਜੀ
ਬਸ ਫਿਰ ਮੈਂ ਵੀ ਲੰਚ ਹੀ ਕੀਤਾ ਸੀ ਥੋੜ੍ਹੀ ਦੇਰ ਪਹਿਲਾਂ ਪਰ ਉਹ ਨਾ ਤਿੰਨ ਰੋਟੀਆਂ ਖਾਧੀਆਂ ਨਹੀਂ ਜਾਂਦੀਆਂ ਜ਼ਿਆਦਾਤਰ ਦੋ ਹੀ ਖਾ ਲਈਏ ਬਸ ਪਾਂ ਪਤਾ ਨੀ ਮੇਨ ਮੰਮੀ ਤਿੰਨ ਤਿੰਨ ਫ ਦਿੰਦੇ ਨੇ ਜ਼ਿਆਦਾਤਰ ਹਾਂਜੀ
ਪਤਾ ਮਾਵਾਂ ਨੂੰ ਭਤਾਉਂਦਾ ਨਾ ਬਦ ਨੂੰ ਭੁੱਖ ਲੱਗਦੇ ਨੇ ਸਵੇਰੇ ਨੀ ਖਾ ਕੇ ਜਾਂਦੇ ਚੱਲ ਇੱਕ ਵਾਰੀ ਨਾਲ ਲੈ ਕੇ ਚਲ ਖਾ ਲੈ ਜਲਦੀ ਚਲੇ ਜਾਂਦਾ ਨੇ
ਅੱਛਾ ਨਹੀਂ ਸਵਾਦ ਅਗਰ ਚੀਜ਼ ਹੋ ਤਾਂ ਖਾਧੀ ਹੀ ਜਾਂਦੀ ਪਰ ਕਦੇ ਕਦੇ
ਸਵਾਦ ਲੱਗਦਾ
ਫਰੂਟਸ ਅਤੇ ਸਟ੍ਰੋਬੈਰੀ ਮੇਰੀ ਫੇਵਰੇਟ ਸੀ ਮਤਲਬ ਹੈ ਵੀ ਹੈ ਪਰ ਅੱਜ ਕੱਲ੍ਹ ਸਟ੍ਰੋਬੈਰੀ ਤੁਹਾਨੂੰ ਪਤਾ ਹੀ ਹੈ ਕਿਵੇਂ
ਨਹੀਂ ਨਹੀਂ ਅੱਜ ਕੱਲ੍ਹ ਸਟੋਾਬੈਰੀ ਵੀ ਬੇਕਾਰ ਆ ਰਹੀ ਹੈ
ਟੇਸਟ ਹੀ ਨਹੀਂ ਹੈ ਕੋ ਖਟਾ ਖੱਟਾ ਟੇਸਟ ਹੈ ਬਸਿੱਟੀ ਮੱਠਾ ਹੋਰ ਜੋ ਉਹਦਾ ਇੱਕ ਅਲੱਗ ਜਿਹਾ ਟੇਸਟ ਹੁੰਦਾ ਸੀ ਨਾ ਸਟੋਬੈਰੀ ਦਾ ਉਹ ਨਹੀਂ ਆ ਰਿਹਾ ਅੱਜ ਕੱਲ੍ਹ ਪਤਾ ਨਹੀਂ ਅੱਜ ਕੱਲ੍ਹ ਕੀ ਹੋ ਰਿਹਾ ਇੰਨੀ ਮਿਲਾਵਟ ਹੋ ਗਈ ਹਰ ਚੀਜ਼ਾਂ ਇੰਜੈਕਸ਼ਨ ਲਾ ਰਹੇ ਨੇ
ਆਏ ਨੇ ਗਰਮੀਆਂ ਦੇ
ਹਾਂਜੀ ਅੰਬ ਵੀ ਹੁਣ ਤੁਸੀਂ ਤੁਹਾਨੂੰ ਪਤਾ ਹੈ ਜਿਵੇਂ ਦਾ ਟੇਸਟ ਹੋ ਗਿਆ ਹੈ ਚੀਜ਼ ਦਾ ਅੰਬ ਵੀ ਪਹਿਲੇ ਜਿਵੇਂ ਦੇ ਨਹੀਂ ਰਹੇ ਹੋੁਣ
ਹਾਂਜੀ ਹਾਂਜੀ ਉਹ ਤਾਂ ਹੈ
ਕਦੇ ਕਦੇ ਕੋਈ ਕੋਈ ਸਹੀ ਮਿਲ ਜਾਂਦਾ ਅੰਬ ਜੋ ਜਿਹਦੇ 'ਚ ਕਾਫੀ ਰਸ ਹੋਏ ਹੋਰ ਮਿੱਠਾ ਹੋਏ ਉਹ
ਹਾਂਜੀ ਹਾਂਜੀ
ਪਰ ਜ਼ਿਆਦਾਤਰ ਇਹ ਹੁੰਦਾ ਨਹੀਂ ਬਾਕੀ ਅਸੀਂ ਦੇਖ ਰਹੇ ਹਾਂ ਕੇਲੇ ਵੀ ਕਿੰਨੇ ਐਵੇਂ ਲੱਗਦਾ ਕਿ ਭਾਈ ਕਿਵੇਂ ਬਣਾਏ ਨੇ ਨਕਲੀ ਨੇ ਇੰਜੈਕਸ਼ਨ ਲਾ ਨੇ
ਨਕਲੀ ਯਾਰ ਨੇ ਕੇਲੇ ਬਸ ਪਕਾਏ ਹੁੰਦੇ ਨੇ ਉਹਨਾਂ ਨੇ ਕੈਮੀਕਲ ਲਗਾ ਕੇ ਤ ਇੰਨੇ ਮਹਿੰਗੇ ਇੱਕ ਕੇਲੇ ਵੀ ਹੋ ਗਏ ਨੇ ਕਿੱਲੋ ਦੇ ਹਿਸਾਬ ਨਾਲ ਤਾਂ ਕੇਲੇ ਮਿਲਣ ਲੱਗ ਗਏ ਨਾ ਹਣ
ਉਹਨਾਂ ਦਾ ਟੇਸਟ ਵੀ ਜਿਵੇਂ ਸਾਬਣ ਆ ਉਵੇਂ ਦਾ ਟੇਸਟ ਆ ਰਿਹਾ ਹੁੰਦਾ ਕੇਲ 'ਚ ਵੀ ਅੱਜ ਕੱਲ੍ਹ ਹੋਰ ਤੁਸੀਂ ਦੱਸੋ ਫਿਰ ਤੁਸੀਂ ਆਪਣੇ ਫਿਰ ਤੁਸੀਂ ਕਿਹੜੇ ਕਿਹੜੇ ਫਰੂਟ ਫਰੂਟ ਲਿਆਂਦੇ ਹੋ ਘਰ ਆਪਣੇ ਘਰ
ਮੈਂ ਅੰਬ ਲਿਆਉਦੀ ਹਾਂ ਕਈ ਅ ਜਾਮੁਨ ਲਿਆਉਂਦੀ ਹਾਂ ਮੈਨੂੰ ਅੰਬ ਵੀ ਪਸੰਦ ਜਾਮੁਨ ਵੀ ਵਧੀਆ ਲੱਗਦਾ, ਅਮਰੂਦ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਮਗਰ ਅਮਰੂਦ ਇਸ ਮੌਸਮ ਚ ਨਹੀਂੀ ਆਉਂਦਾ ਨਾ। ਅੱਗੋਂ ਆਏਗਾ ਜੁਲਾਈ, ਅਗਸਤ ਚ ਆਏਗਾ।
ਹਾਂਜੀ, ਹੁਣੇ ਮੈਂ ਬਾਹਰ ਲੰਚ ਘਰੌ ਸੀ ਨਾ ਜਦੋਂ ਕੋਈ ਆਇਆ ਸੀ ਇਨਸਾਨ ਮੇਰੇ ਕੋਲ ਕਹਿੰਦਾ ਜਾਮੂਨ ਲੈਲੋ ਭਾਜੀ। ਮੈਂ ਕਿਹਾ ਨਹੀਂ-ਨਹੀਂ ਕੋਈ ਨੀ ਉੱਥੇ ਨਾ ਜਾਮੂਨ ਦਾ ਪੇੜ ਲੱਗੇ ਹੋ ਨਾ ਇਸ ਸਾਈਡ। ਨਹੀਂ, ਮੈਂ ਸੋਚਿਆ ਕਿਸੇ ਕੋਲ ਨਹੀਂ ਲੈਣੀ ਚਾਹੀਦੀ ਚੀਜ਼ ਐ ਮਂ ਬਾਕੀ।
ਨਹੀਂ-ਨਹੀਂ ਜੇ ਵੇਚ ਰਿਹਾ ਸੀ ਨਾ ਉਹ ਵੇਚ ਰਿਹਾ ਤੇ ਲੈ ਲੈਂਦੇ ਅੱਛਾ ਵੈਸੇ ਹੀ। ਅੱਛਾ-ਅੱਛਾ, ਨਹੀਂ-ਨਹੀਂ ਫੇਰ ਨੀ ਲੈਣਾ ਸੀ।
ਹਾਂਜੀ। ਵੇਚ ਰਿਹਾ ਹੁੰਦਾ ਤਾਂ ਫਿਰ ਤੇ ਮੈਂ ਲੀ ਲੈਂਦਾ ਕੈਬ ਉਹ ਬਸ ਉਹ ਪਾਰਕ ਹਾਂਜੀ।
ਦੋ ਸੌ ਰੁਪਏ ਕਿੱਲੋ ਜਾਮੁਨ